ਹੈਲੋ।
ਹੈਲੋ।
ਹੁਣ ਹੁਣ ਹੁੰਦੀ ਏ
ਤਾਈ ਜੀ ਅੱਗੋਂ ਫੜਿਆ ਇੱਕ ਰਹਿ
ਹੈਲੋ।
ਕੀ ਕਰੰਦੇ?
ਹੋਰ, ਕੀ ਹੋਣ ਡਿਆ?
ਹੈਲੋ।
ਮੈਂ ਬਸ ਰੋਟੀ ਖਾਕੇ ਹਟੀ ਆਂ, ਹੈਲੋ ਅਵਾਜ਼ ਨੀ ਆਉਂਦੀ?
ਮੈਂ ਲੰਮੇ ਪਿਆਂ।
ਅੱਛਾ ਛ, ਹਜੇ ਰੋਟੀ ਖਾਕੇ ਹਟੇ, ਤੋ ਹੁਣ ਥੋੜਾ ਹੂੰ, ਹਾਂ-ਹਾਂ, ਔਂਡੀ। ਬਾਰ ਥੋੜ੍ਹਾ ਟੈਲਣ ਵਾਸਤੇ ਨਿਕਲੇ ਆ, ਰੋਟੀ ਹਜ਼ਮ ਕਰ ਲੀਏ। ਫਿਰ ਭਾਂਡੇ-ਭੂੰਡੇ ਸਾਂਭਾਂਗੇ, ਫਿਰ ਨਹਾ ਕੇ, ਸੌਂ ਜਾਂਗੇ।
ਹਾਂਜੀ-ਹਾਂਜੀ।
ਫੇਰ ਸਵੇਰੇ ਉੱਠਾਂਗੇ।
ਕੀ ਕਰਨਾ ਵਾ?
ਉੱਠਕੇ ਫਿਰ ਨਾਸਤਾ ਪਾਣੀ, ਬੱਚਿਆਂ ਨੂੰ ਸ ਸਕੂਲ ਭੇਜਣਾ, ਪਸੂਆਂ ਦਾ ਗੋਹਾ ਸਿੱਟ ਕਿਹਨੂੰ, ਧਾਰਾਂ ਕੱਢਣੀਆਂ ਫਿਰ ਸਵੇਰੇ ਉੱਠਕੇ। ਫਿਰ ਸਾਡਾ ਦੁੱਧ ਜਾਂਦਾ ਨਾ, ਡੇਰੀ ਤੇ।
ਹਾਂਜੀ।
ਹੋਰ?
ਹੈਲੋ।
ਤਾਡਾ ਕੱਲ੍ਹ ਦਾ ਕੀ ਪਲੈਨ ਆ?
ਹਾਂਜੀ, ਕੀ ਕਰਦੇ ਪਏ? ਸਾਡਾ ਕੋਈ ਵੀ ਨੀ।
ਬਸ, ਰੋਟੀ ਖਾਦੀ ਹੁਣ। ਰੋਟੀ ਖਾਦੀ, ਹੋਰ ਪਸੂਆਂ ਵੱਲ ਗੇੜਾ ਮਾਰਕੇ ਆਈ ਆਂ, ਮੈਂ ਸ਼ਾਹੀ ਪਨੀਰ ਬਣਾਇਆ ਸੀ ਅੱਜ, ਪ੍ਰਾਉਣੇ ਆਏ ਸੀਗੇ। ਹਾਂ, ਰੋਟੀ'ਚ ਸ਼ਾਹੀ ਪਨੀਰ ਖਾਦਾ। ਬੜਾਏ ਹੀ, ਔਡਰ ਕੀ
ਤੇ, ਸ਼ਾਈ ਪਨੀਰ
ਪਰੌਣੇ ਆਏ ਨਾ ਅੱਜ, ਰੋਟ ਹਾਂ ਔਡਰ ਕੀਤਾ ਸੀਗਾ, ਸ਼ਾਈ ਪਨੀਰ, ਮਿਕਸ ਸਬਜ਼ੀ। ਦਹੀਂ, ਔਰ ਮੂੰਗੀ ਦਾ ਹਲਵਾ ਬਣਾਇਆ ਸੀ ਘਰੇ। ਹੋਰ, ਜਰਦਾ ਬਣਾਇਆ ਸੀਗਾ। ਅੱਛਾ, ਮੂੰਗੀ ਦਾ ਹਲਵਾ ਮੈਂ ਤਾਂ ਏਤਰ੍ਹਾਂ ਬਣਾਂਉਦੀ ਆ, ਪਹਿਲਾਂ ਮੂੰਗ ਦਾਲ ਨੂੰ ਧੋਲਿਆ ਉਸ ਤੇ ਬਾਦ ਸਾਰਾ ਦਿਨ ਧੁੱਪੇ ਸੁਕਾਇਆ। ਤੇ, ਸੁਕਾਉਨ ਦੇ ਬਾਦ ਫਿਰ ਉਹਨੂੰ, ਜੇ ਸੁੱਕਗੀ ਈ ਚੰਗੀ ਤਰ੍ਹਾਂ ਫਿਰ ਭੁੰਨਲੀ ਕੜਾਹੀ ਦੇ ਵਿੱਚ, ਸੁੱਕੀ ਭੁੰਨਲੀ। ਭੁੰਨਨ ਤੋਂ ਬਾਦ ਫੇਰ ਉਹਨੂੰ, ਘਿਓ'ਚ ਭੁੰਨਿਆ। ਘਿਓ'ਚ ਭੁੰਨਕੇ ਵਿੱਚ ਜੋ ਵੀ ਡਾਇਫਰੂਟ ਪਾਣਾ, ਪਾਕ ਤੇ, ਚੀ ਪਾਕੇ ਵਿੱਚ ਦੁੱਧ ਪਾ ਦਿੱਤਾ, ਫੇਰ ਥੋੜਾ ਜਿਹਾ ਹੋਰ ਭੁੰਨਿਆ, ਵਧੀਆ ਬਣ ਜਾਂਦਾ। ਔਰ ਜਰਦਾ ਬਣਾਇਆ ਸੀ ਫਿਰ, ਔਰ ਜਰਦਾ ਚੌਲ ਉਬਾਲ ਲਏ ਪਹਿਲਾ ਕਲਰ ਪਾਕੇ, ਬਾਅਦ'ਚ ਫੇਰ ਡਰਾਈ ਫਰੂਟ ਤੇ ਚੀਨੀ ਨਾਲ ਤੜਕਾ ਲਾ ਦਿੱਤਾ ਆ ਵਧੀਆ ਬਣ ਗਿਆ ਜਰਦਾ ਆ
ਅਛਾ ਆ
ਤੇ ਦਹੀਂ ਬੂੰਦੀ ਬਣਾ ਆ ਸੀਗਾ ਉਹ ਵੀ ਘਰੇ ਬਣਾ ਲਿਆ ਸੀ ਜੀਰਾ ਤਵੇ ਭੁੰਨਿਆ, ਹੋਰ ਫੁਲਕੇ ਬਣਾ ਲਏ ਸੀ
ਅੱਛਾ ਆ
ਹੁਣ ਖਾ ਪੀ ਕੇ ਬੈਠੇਏ ਪਰੋਣਿਆ ਨੂੰ ਖਵਾ ਤੀ ਰੋਟੀ ਹੁਣ ਕਿਚਨ ਸਾਫ਼ ਕਰਦੇ ਐ। ਫਿਰ ਨਾ ਆ ਨੂੰ ਕੇ ਸੌ ਜਾਂਗੇ ਗਰਮੀ ਬਹੁਤ ਜ਼ਿਆਦਾ ਰਹਿਣ ਡੀ ਐ ਤੁਸੀਂ ਕੀ ਕਰਦੇ ਪੜ੍ਹ ਡੇ
ਅੱਛਾ ਉਫਸ਼ਨ ਅਸੀਂ ਤਾਂ ਲੂਡੋ ਖੇਡਦੇ ਪਏ ਐ
ਤੁਸੀਂ ਕੀ ਕਰਦੇ ਪਏ ਹੁਣ
ਨਾ ਅ ਅਸੀਂ ਤਾਂ ਵਿਹਲੇ ਆ ਸਾਡੇ ਕੋਲ ਕੁਛ ਹੈ ਨੀ ਕਰਨ ਨੂੰ ਹਾਂਜੀ ਫਾਲੀਆਂ
ਹੂੰ ਰੋਟੀ ਖਾ ਨੂੰ ਵੀ ਹਣੀ ਈ ਟਾਈਮ ਕਿੜੇ ਨਾਲ ਖੇਡਦੇ ਲੂਡੋ ਓ ਲੂਡੋ ਕਿਦੇ ਨਾਲ ਖੇਡਦੇ ਪਏ ਆ ਔਨਲਾਈਨ
ਦੋਸਤਾਂ ਨਾਲ ਖੇਡਦੇ ਪਏ ਦੋਸਤਾਂ ਨਾਲ ਹਾਂਜੀ ਓਨਲਾਈਨ
ਅੱਛਾ ਕਿਨ ਕਿੰਨੇ ਏ ਜਣੇ ਖੇਡਦੇ ਪਏ ਆ ਦੋ ਜਾਣੇ ਕੇ ਚਾਰ ਜਾਣੇਏ ਹੈਲੋ ਵਾਜ਼ ਨਹੀਂ ਆਉਂਣ ਡੀ
ਹਾਂ ਵਾ
ਅੱਛਾ ਚਾਅ ਵਧ ਵਧੀਆ
ਆਉਂਦੀ ਪਈ ਆ
ਟਾਈਮ ਪਾਸ ਹੋ ਜਾਣਾ ਕਿੰਨਾ ਚਿਰ ਟਾੲਈਮ ਦੇਖਦੇ ਮੈਨੂੰ ਟਾਮ ਦਾ ਪਤਾ ਪਤਾ ਨੀ ਲਗਦਾ ਹੈਗਾ ਹੂੰ ਹੁਣ ਬਾਹਰ ਨਿਕਲੀ ਆ ਬਾਹਰ ਬਿਲਕੁਲ ਹਵਾ ਨੀ ਆਉਣ ਕਿੰਨੀ ਗਰਮੀ ਈ
ਹੂੰ
ਅੱਛਾ ਫਿਰ ਤਾਂ ਬਹੁਤ ਟਾਈਮ ਐ ਫੇਿਰ
ਹਾ ਜੀ ਹਮ।
ਟਹਿਲਦੇ ਟਹਿਲਦੇ ਹੋ ਜਾਣਾ ਟਾਮ ਛੱਤ ਤੇ ਜਾਵਾਂ ਮੈਂ ਥੋੜ੍ਹੀ ਹਵਾ ਖਾ ਕੇ ਆਵਾਂ
ਚੱਲ ਜੋ ਓ
ਹੋਰ ਕੋਲ ਕਿੱਦਨ ਖੁੱਲ੍ਹਣੇ ਤਾਆ ਡੇ
ਉ ਮਰੀਆ ਨਹੀ ਥਾ ।
ਵਾਜ਼ ਨੀ ਆਉਂਦੀ ਹੋਣੀ
ਹਮ। ਕਰ ਲੀ ਈ
ਹੈਲੋ ਓ
ਹੈਲੋ ਓ ਹੈਲੋ ਓ
ਹੈਲੋ ਵਾਜ਼ ਨੀ ਆਉਂਦੀ ਕੇ ਹੈਲੋਓ
ਆਣਦੀ ਦੀ ਵਾਜ
ਮੈਨੂੰ ਤਾਂ ਆਉਂਦੀ ਪਈ ਵਾਜ਼ ਆ ਅੱਛਾ ਆ ਹੈਲੋ ਆਉਂਦੀ ਪਈ ਵਾਜ ਉਹਾਨੂੰ
ਅੱਛਾ ਤੇ ਫੇਰ ਹੈਲੋ ਹੈਲੋ ਕਰਕੇ ਸਿਰ ਖਾਧਾ। ਅੱਛਾ ਹੋਰ ਸੁਣਾਓ ਕੋਈ ਗੱਲ ਨਵੀਂ ਤਾਜ਼ੀ। ਅੱਛਾ ਗੇਮਾਂ 'ਚ ਵੜੇ ਰੋ, ਪੜ੍ਹਾਈ ਲਿਖਾਈ ਨੀ ਹੈਗੀ।
ਆ।
ਹੋਮਵਰਕ ਕਰ ਲਓ, ਤੇ ਪੜ ਲਿਖ ਲਓ। ਅੱਛਾ।
ਵਾਧੂ ਪੜਿਆ ਛੁੱਟੀਆਂ 'ਚ।
ਕੰਮ- ਅੱਛਾ ਛੁੱਟੀਆਂ ਖਤਮ
ਛੁੱਟੀਆਂ ਖਤਮ ਹੁਣ ਕਲ ਸਕੂਲੇ ਜਾਵਾਂਗੇ। ਹਾਂਜੀ
ਅੱਛਾ ਫੇਰ ਟੀਚਰਾਂ ਤੋਂ ਛਿੱਤਰ ਖਾਵਾਂਗੇ। ਹੋਮਵਰਕ ਨੀ ਕੀਤਾ ਤਾਂ ਹੈਂ, ਮੈਂ ਫਿਰ ਟੀਚਰਾਂ ਕੋਲ ਡਾਂਟ ਖਾਵਾਂਗੇ, ਝਿੜਕਾਂ ਖਾਵਾਂਗੇ। ਹੂੰ ਅੱਛਾ ਫੇਰ ਤਾਂ ਵਧੀਆ। ਕੀਤਾ ਦਾ ਤਾ
ਹਾਂ ਇੱਕ ਦੋ ਸਬਜੈਕਟ ਦਾ ਹੋਣਾ, ਵੱਧ ਤੋਂ ਵੱਧ ਨਾ ਕੀਤਾ ਵੀ ਬਾਕੀ ਕੀਤਾ ਈ ਆ।
ਹੂੰ ਚੱਲ ਤੇਰੀ ਤਾਂ ਭੈਣ ਹੈਗੀ ਕਰ ਦਿੰਦੀ ਹੈਨਾ। ਹਾਂ ਵਧੀਆ ਸੁੱਖ ਆ ਣਾ ਭੈਣਾਂ ਦਾ।
ਹਾਂਜੀ-ਹਾਂਜੀ-ਹਾਂਜੀ ਬੋਤ ਸੁੱਖ ਐ।
ਹੋਰ ਵਰਦੀਆਂ ਵੁਰਦੀਆਂ ਪ੍ਰੈਸ ਕਰ ਲੀਆਂ।
ਨਈ ਹਾਲੇ
ਤੇ ਕਰੋ ਫੇਰ ਉੱਠ ਕੇ।
ਕੋਈ ਨੀ ਕਰ ਲੈਂਣੇ ਆ ਹਾਲੇ ਸਾਰੀ ਰਾਤ ਪਈ ਆ। ਬਾਰਾਂ ਵਜੇ ਤੱਕਣ ਤੇ ਬੀਬੀਆਂ ਨੇ ਨੀ ਸੋਣਾ।
ਅੱਛਾ।
ਹੋਰ ਮਾਤਾ ਤਾਡੀ ਕੀ ਕਰਦੀ ਆ।
ਪਤਾ ਨੀ ਰਸੋਈ 'ਚ ਹੋਣੇ ਆ ਪ੍ਰੋਣੇ ਆਏ ਹੀ।
ਅੱਛਾ ਦਾਦੀ ਮਾਤਾ-ਦਾਦੀ ਮਾਤਾ ਬੋਤ ਪ੍ਰੋਣੇ ਸਾਂਭਣਡੀ ਹੋਣੀ ਮਾਤਾ ਤਾਡੀ। ਦਾਦੀ
ਹਾਂਜੀ ਮੰਮੀ ਪ੍ਰੋ ਬੀਬੀ ਆਏ ਹੁਣੇ ਆਏ ਆ ਲੰਮੇ ਪੈਣ ਲੱਗੇ ਆ।
ਹੂੰ ਰੋਟੀ ਖਾ ਲੀ ਬੀਬੀ ਨੇ।
ਖਾ ਈ ਲਈ ਹੋਣੀ ਪਤਾ ਨੀ ਮਿਨੂੰ।
ਹੇਹੇਂ ਤੇਨੂੰ ਗੇਮ ਤੋਂ ਫੁਰਸਤ ਮਿਲੂ ਤੇ ਪਤਾ ਲੱਗੂ।
ਮੈਂ ਤੇ ਖੇਡਣ ਨੀ ਦਿਆਂ ਮੈਂ ਤੇ ਗੱਲ ਕਰਨ ਦਿਆਂ ਵਾਂ, ਸ਼ੇ ਸ਼ੇਰ ਈ ਤੇ ਗ‌ਏ ਛੇ-ਛੇ ਅਰੀ ਤੇ ਗੱਲ ਕਰ ਲੀ ਆ।
ਅੱਛਾ ਛੇ ਵਰੀ ਕਰ ਲੀ ਗੱਲ।
ਹੋਰ ਤਿੰਨ ਹੋਏ ਹੀ।
ਅੱਛਾ। ਤੇ ਪੰਜਮਾਂ ਕਿੱਧਰ ਗਿਆ ਫੇਰ, ਪੰਜਮਾਂ ਕੌਣ ਖਾ ਗਿਆ। ਪੰਜ ਵਾਰੀ ਹੁੰਦੀ ਤੇ ਛੇ ਵਾਰੀ ਕਿਵੇਂ ਹੋ ਗੀ ਇਹ ਬੀ ਹਾਂ ਬਾਰ ਹਵਾ ਆਈ ਬਾਰ ਨਿਕਲੇ ਤਾਂ ਬਾਰ ਠੰਢੀ ਹਵਾ ਨਿਕਲਦੀ ਚੱਲਣ ਡ‌ਈ।
ਨ‌ਈ-ਨ‌ਈ ਪੈਲਾਂ ਪੰਜ ਦੀ ਹੀ, ਹੁਣ ਦਸ ਹੋ ਗੇ ਆ।
ਅੱਛਾ।
ਹਾਂਜੀ ਹੁਣ ਓ ਪੰਜ-ਪੰਜ ਹੋ ਗਏ ਹੀ, ਓਤੋ ਬਾਦ ਮਤਲਬ ਛੇ ਏ ਸ਼ੇਰ ਕਰ ਲਈ ਏਦਾ ਮਤਲਬ ਕੀ ਪੰਜ ਪੈਲਾਂ ਤੇ ਦ ਪੰਜ ਫੇਰ ਨਾਲੇ ਜੁੜ ਗੇ ਓਦੇ। ਦਹ ਹੋਗੇ।
ਆਹ ਹੋ, ਮੈਂ ਕਿਹਾ ਕਿਤੇ ਅਗਲੇ ਤਨ ਜੁੜਨਗੇ
ਹੁਣ ਨਾ-ਨਾ ਉਸ ਪਹਿਲਾਂ ਪੰਜ ਪੂਰੇ ਜਦੋਂ ਹੋ ਗਏ, ਉਸ ਤੋਂ ਬਾਅਦ ਨਾਲੇ ਪੰਜ ਜੁੜ ਗਏ ਸੀ ਫੇਰ ਉਹ ਤਾਂਹੀਓ ਪੂਰਾ ਇਕੱਠਾ ਦਾਬ ਹੋ ਗਿਆ ਨਾ ਮੈਨੂੰ ਇਹ ਹੀ ਕਿ ਚੱਲ ਵੱਖਰੇ ਹੋਣਗੇ, ਵੱਖਰੇ ਤਾਂ ਹੋਊਗਾ ਉਹਦੇ ਵਿੱਚ ਹੀ ਪੰਜ ਹੋਰ ਜੁੜ
ਹਾਂ, ਲੈ, ਮੈਂ ਸੋਚਿਆ ਕਿਤੇ ਅੱਜ ਪੰਜ ਹੋ ਗਏ ਤੇ ਪੰਜ ਕੱਲ ਕਰਨੇ ਆ
ਨਹੀਂ-ਨਹੀਂ ਏਦਾਂ ਨੀ ਐ, ਭਾਵੇਂ ਇੱਕ ਦਿਨ ਚ' ਪੰਜ ਕਰ ਲਓ ਭਾਵੇਂ ਜਿੱਦਾਂ ਮਰਜੀ ਕਰ ਲਓ
ਅੱਛਾ ਫੇਰ ਤੁਸੀਂ ਛੇਤੀ ਛੇਤੀ ਚਾਲੂ ਕਰੋ ਆਪਦਾ, ਹੋ ਗਿਆ ਚਾਲੂ ਤੁਹਾਡਾ
ਨਹੀਂ ਸਾਡ ਸਾਡਾ ਨਹੀਂ ਹਾਲੇ ਹੋਇਆ
ਤੇ' ਕੱਲ ਕਿਵੇਂ ਗੱਲ ਕੀਤੀ ਸੀ, ਕੱਲ ਤਾਂ ਕਰਦੇ ਪਏ ਸੀ ਕੱਲ ਤੁਸੀਂ
ਉਨ੍ਹਾਂ ਚ' ਤਿੰਨਾਂ ਚੋ, ਏਹ ਵੀ ਨੀ ਚਾਲੂ ਹੋਇਆ ਹਾਲੇ ਤੀਕਣ ਗੱਲ ਤੇ ਹੋ ਜਾਂਦੀ ਆ ਹੁਣ ਵੀ ਕਰਨੀ ਨਾ
ਕੰਮ ਸਵੇਰੇ-ਸਵੇਰੇ ਇਹ ਦੀ, ਅੱਛਾ
ਟਾਸਕ ਨਹੀਂ ਮਿਲੇਆ ਬਸ ਕੋਈ, ਜਿਵੇਂ ਤੁਹਾਨੂੰ ਆਹ ਟਾਸਕ ਮਿਲਿਆ ਉਓਦਾਂ ਸਾਨੂੰ ਕੋਈ ਟਾਸਕ ਟੁਸਕ ਨਹੀਂ ਮਿਲੇ ਗੱਲ ਚਾਲੂ ਹੋ ਜਾਂਦੀ ਐ, ਇਹ ਵੀ ਮੈਂ ਨਹੀਂ ਲਾ ਸਕਦਾ
'ਤੇ ਉਹ ਹੁਣ ਵੀ ਰੱਖੀ ਐ, ਭੂਆ ਦੀ ਕੁੜੀ ਨੇ ਅੱਛਾ ਜੌ ਤੁਹਾਡੀ ਬੜੀ ਕੁੜੀ ਨੇ ਫੋਰਮ ਭੇਜਿਆ ਨਾ
ਉਹ ਪਹਿਲਾਂ ਵੀ ਭਰੇਆ ਸੀ ਫੋਰਮ ਮੈਂ
ਅੱਛਾ
ਉਹ ਫਾਰਮ ਫੁਰਮ ਭਰੇ ਗੀ ਸਾਰੇ।
ਤੇ ਉਹ ਜਿ ਜਿਹੜੇ ਦੁਬਾਰ ਦੁਬਾਰਾ ਭੇਜੇ ਉਹੀ ਚੀਜ਼ ਹੈ ਜਿੜੀ ਭੇਜੀ ਦੁਬਾਰਾ ਫੋਰਮ। ਥੋੜਾ ਬਹੁਤਾ ਚੇਂਜ ਹੋਣਾ ਬੀ ਜੇ ਸਾਡਾ ਹੋ ਗਿਆ, ਸਿਰਫ ਤੁਹਾਡਾ ਨੀ ਹੋਇਆ ਕੁਛ ਗੜਬੜ ਹੋਈ ਹੋਣੀ ਹੈ।
ਨਾ ਨਾ ਜੋ ਜੋ ਚੀਜ਼ ਦੱਸੀ। ਨਹੀਂ-ਨਹੀਂ ਜਿਹੜੀ-ਜਿਹੜੀ ਚੀਜ਼ ਦੱਸੀ ਉਹ ਭਰੀ ਅਸੀ ਵੀ, ਚੱਲ ਪਿਆ। ਤਾਂ ਵ ਉਹ ਕਹਿੰਦੇ ਦੋ ਦਿਨ ਲੱਗ ਜਾਂਦੇ, ਕਈ ਵਾਰੀ ਸ਼ਾਮਾਂ ਨੂੰ ਮਿਲ ਜਾਂਦਾ।
ਹਾਂ ਸਾਡਾ ਅਗਲੇ ਦਿਨ ਸਵੇਰੇ ਮਿਲ ਗਿਆ ਸੀ ਨਾ। ਫੋਨ ਕੀਤਾ ਸੀਗਾ ਤੇ ਸਵੇਰੇ ਮੈਂ ਉੱਠ ਕੇ ਵੇਖਿਆ ਤੇ ਮੈਸੇਜ ਆਇਆ ਹੋਇਆ ਸੀ। ਮੈਂ ਇਹਦੀ ਭੂਆ ਨੂੰ ਵਿਖਾਇਆ, ਕਹਿੰਦੀ ਹਾਂ ਆਇਆ ਹੋਇਆ। ਤੇ ਗਿਆਰਾਂ ਕੁ ਵਜੇ ਜਦੋਂ ਤ ਉੱਠੀ, ਉਦੋਂ ਚੱਲ ਪਿਆ ਸੀ ਗਾ। ਹੂ।
ਮੈਂ ਹੁਣ ਕੱਲ, ਕੱਲ ਸਵੇਰੇ ਕੱਲ੍ਹ ਸਵੇਰੇ ਚਲਾਇਆ ਸੀ ਮੈਂ ਮੇਲਾ ਸੀ ਸਾਡੇ। ਆਹ ਹੁਣ ਫੇਰ ਭਰਿਆ, ਹੁਣ ਤਿੰਨ ਨੰਬਰ ਤਿੰਨਾ ਜੋ ਇੱਕ ਚ ਇਕ ਹੋ ਘੱਟੋ ਘੱਟ ਜਿਆਦਾ ਨੀ ਤੇ, ਤਿੰਨਾਂ ਨੰਬਰਾਂ ਤੇ ਫਾਰਮ ਫਾਰਮ
ਆਹੋ ਹੋਣਾ ਚਾਹੀਦਾ ਐਵੇਂ ਟਾਈਮ ਬਸ ਮੇਰਾ। ਵਧੀਆ ਤੇ, ਆਹੋ ਸਵੇਰੇ ਕਿਸੇ ਦਾ ਕੁਛ ਚਾਲੂ ਹੋਊਗਾ ਹੀ।
ਹਾਂਜੀ।
ਤੇ ਫੋਰਮ ਨਾ ਤੇ ਸਾਡੇ, ਮੇਰੀ ਕੁੜੀ ਦੇ ਫੋਨ ਚ ਵੀ ਪਾ ਦੀ ਅੱਛਾ। ਸਾਂਭ ਕੇ ਰੱਖਿਓ ਫੋਰਮ ਜੇ ਹੈਗਾ ਤਾਂ, ਅੱਗੇ। ਏ ਤੋਂ ਪੂਜਾ ਨੇ ਡਿਲੀਟ ਕਰਤਾ ਸੀਗਾ। ਹਾਂ ਗਾਂਹ ਕਿਸੇ ਹੋਰ ਨੂੰ ਵੀ ਦੇ ਦਾਂਗੇ ਨਾ, ਸੌਖੀ। ਹੋ ਦੀ ਗੱਲ ਕਰਨੀ ਆਂ, ਅੱਜ ਹੁਣ ਕਿੰਨੀ ਦਿੱਕਤ ਹੋਈ ਹੈ ਠੀਕ ਆ।
ਹਾਂਜੀ-ਹਾਂਜੀ ਚਲੋ ਠੀਕ ਚੰਗਾ।